ਹੈਲੋ ਜਸਪ੍ਰੀਤ।
ਹਾਂਜੀ
ਸਤਿ ਸ਼੍ਰੀ ਅਕਾਲ ਜਸਪ੍ਰੀਤ
ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ
ਠੀਕ ਆ ਤੂੰ ਦੱਸ
ਮੈਂ ਵੀ ਬਹੁਤ ਵਧੀਆ ਤੂੰ ਦੱਸ ਕੀ ਕਰਦੀ ਪਈ ਸੀ
ਬਸ ਕੁਛ ਨੀ ਤੂੰ ਬੜੀ ਵਿਅਸਤ ਰਹਿੰਦੀ ਹੈ ਹੁਣ ਤਾਂ ਫੋਨ ਵੀ ਨੀ ਕਰਦੀ
ਬਸ ਯਾਰ ਮੈਂ ਨਾ ਤੈਨੂੰ ਫੋਨ ਕਰਨਾ ਸੀ ਮੈਂ ਤਾਂ ਬਹੁਤ ਉਹ ਸੀ ਵੀ ਨਾ ਤੈਨੂੰ ਫੋਨ ਕਰਾਂਗੀ ਤੈਨੂੰ ਨਾ ਗੱਲਾਂ ਦੱਸਣੀਆਂ ਸੀ ਮੈਂ ਬਹੁਤ ਜ਼ਿਆਦਾ ਗੱਲਾਂ ਦੱਸਣੀਆਂ ਸੀ ਮੈਂ ਤੈਨੂੰ ਬਹੁਤ ਜ਼ਿਆਦਾ ਕਿ ਨਾ ਮੈਂ ਸਵਾਸਥ ਵਿਭਾਗ ਚ ਲੱਗੀ ਆਾਂ ਤੇ ਉੱਥੇ ਸਵੇਰੇ ਜਾਂਦੀ ਆ ਸ਼ਾਮੀ ਘਰੇ ਆਉਂਦੀ ਆ ਟਾਈਮ ਹੀ ਨਹੀਂ ਲੱਗਦਾ ਬਿਲਕੁਲ ਵੀ ਤੇ ਫੇਰ ਮੈਂ ਨਾ ਹਮਮ ਤੇ ਬਸ ਨਾ
ਮੈਨੂੰ ਮੈਨੂੰ ਬਹੁਤ ਅੱਛਾ ਲੱਗਿਆ ਕਿ ਉਤੋਂ ਲੋਕਾਂ ਦੀ ਸੇਵਾ ਕਰਦੀ ਮੈਨੂੰ ਤੇਰੇ ਉੱਤੇ ਬਹੁਤ ਮਾਣ ਹੈ ਕਿ ਮੇਰੀ ਸਹੇਲੀ ਸਵਸਥ ਵਿ ਵਿਭਾਗ ਚ ਲੱਗੀ ਹੋਈ ਹੈ ਲੋਕਾਂ ਦੀ ਸੇਵਾ ਕਰਦੀ ਪਿਏ
ਹਾਂ ਯਾਰ ਉੱਥੇ ਤਾਂ ਬੜਾ ਹੀ ਮਨ ਖੁਸ਼ ਹੁੰਦਾ ਹੈ ਜਦੋਂ ਨਾ ਆਪਾਂ ਮਤਲਬ ਕਿ ਇਹ ਹੁੰਦਾ ਨਾ ਵੀ ਦਿਲੋਂ ਆਪਾਂ ਕਿਸੇ ਨੂੰ ਠੀਕ ਕਰੀਏ ਇਹ ਗੱਲਾਂ ਮਨ ਚ ਆਉਂਦੀਆਂ ਨੇ ਤੇ ਬੜਾ ਦਿਲ ਲੱਗਦਾ ਉੱਥੇ ਵੀ ਹਾਂ ਆਪਾਂ ਕਿਸੇ ਨੂੰ ਠੀਕ ਕਰ ਸਕਦੇ ਹਾਂ
ਹਾਂ ਹਾਂ ਤੇਰੀ ਸਹੀ ਗੱਲ ਹੈ ਚੱਲ ਤੂੰ ਮੇਰੀ ਬੀਜੀ ਵਾਸਤੇ ਤੇ ਮੰਮੀ ਵਾਸਤੇ ਕੁਛ ਦੱਸ ਉਹਨਾਂ ਨੂੰ ਕੀ ਖਾਣਾ ਚਾਹੀਦਾ ਹੈ ਉਹਨਾਂ ਦੀ ਸਿਹਤ ਲਈ
ਹਾਂ ਪਤਾ ਕੀ ਯਾਰ ਅੱਜ ਕੱਲ੍ਹ ਜਨਾਨੀਆਂ ਨੂੰ ਬਹੁਤ ਬਿਮਾਰੀਆਂ ਨੇ ਕਿਉਂਕਿ ਕੀ ਹੁੰਦਾ ਹੈ ਕਿ ਉਹ ਸਾਰਾ ਦਿਨ ਘਰ ਦੇ ਕੰਮ ਚ ਲੱਗੀ ਰਹਿੰਦੀਆਂ ਨੇ ਆਪਣੇ ਵਾਸਤੇ ਦੇਖਦੀ ਨੀ ਆਪਣੇ ਬੱਚਿਆਂ ਵਾਸਤੇ ਦੇਖਦੀ ਹ ਇਹਨਾਂ ਨੂੰ ਤਾਂ ਬਹੁਤ ਮਤਲਬ ਵਧੀਆ ਖਾਣਾ ਖਾਣਾ ਚਾਹੀਦਾ ਹੈ ਮਾਂ ਕੀ ਕਰਦੀ ਹੈ ਯਾਰ ਆਪਣੇ ਬੱਚੇ ਨੂੰ ਖਵਾ ਦਿੰਦੀ ਹੈ ਪਰ ਆਪੇ ਨਹੀਂ ਖਾਂਦੀ
ਸਹੀ ਗੱਲ ਹੈ ਤੇਰੀ ਉਹ ਆਪ ਭੁੱਖੀ ਰਹਿ ਲੈਂਦੀ ਲ ਦਦੀ
ਹਾਂ ਬਿਲਕੁਲ ਸਹੀ ਗੱਲ ਹੈ ਤਾਂ ਹੀ ਤੇ ਮੈਂ ਤੈਨੂੰ ਕਹਿ ਰਹੀ ਹਾਂ ਕਿ ਨਾ ਵੀ ਤੁਸੀਂ ਐਂ ਕਰਿਆ ਕਰੋ ਹੁਣ ਦੇਖੋ ਹੁਣ ਆ ਰਹੀ ਆ
ਹਾਂ ਹੁਣ ਆਉਂਦੀ ਪਏ
ਤੇ ਨਾ ਮੈਂ ਤੈਨੂੰ ਇਹ ਕਹਿ ਰਹੀ ਸੀ ਵੀ ਨਾ ਜਿਵੇਂ ਜਨਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਣਾ ਧਿਆਨ ਰੱਖਣਾ ਫਰੂਟ ਖਾਣੇ ਚਾਹੀਦੇ ਨੇ ਫਲ ਖਾਣੇ ਚਾਹੀਦੇ ਨੇ ਸੇਬ ਕੇਲਾ ਜਿਹਨਾਂ ਚ ਸ਼ਕਤੀ ਮਿਲੇ ਸਰੀਰ ਚ ਜਾਨ ਆਵੇ ਕਿਉਂਕਿ ਫੇਰ ਪਤਾ ਕੀ ਹੁੰਦਾ ਬੰਦਾ ਜਵਾਨੀ ਚ ਜੇ ਆਪਣੇ ਸਰੀਰ ਦਾ ਧਿਆਨ ਰੱਖਦੇ ਨਾ ਉਹਨੂੰ ਬੁਢਾ ਚ ਇੰਨੀ ਦਿੱਕਤ ਨੀ ਆਉਂਦੀ ਆਪਾਂ ਜਵਾਨੀ ਚ ਤਾਂ ਆਪਣੇ ਵੱਲ ਵੇਖਦੇ ਨੀ ਹੈਗੇ ਤੇ ਫੇਰ ਬੁਢਾਪੇ ਚ ਆ ਦਿਕਤ ਦਿਖਤ ਤੇ ਨਾ ਸਾਨੂੰ ਆਪਣੇ ਬਜ਼ੁਰਗਾਂ ਦਾ ਵੀ ਮਹੀਨੇ ਬਾਅਦ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ ਸਾਰੀ ਚੀਜ਼ਾਂ ਦਾ ਕਿ ਉਹ ਨਾ ਕਿਉਂਕਿ ਪਤਾ ਕੀ ਹੁੰਦਾ ਸਾਨੂੰ ਆਪਣੇ ਸਰੀਰ ਦੇ ਅੰਦਰ ਦਾ ਪਤਾ ਨਹੀਂ ਹੁੰਦਾ ਵੀ ਅੰਦਰ ਸਰੀਰ ਚ ਕੀ ਚੱਲ ਰਿਹਾ ਹੈ ਤੇ ਇਹ ਗੱਲਾਂ ਸਾਨੂੰ ਸਮਝਣੀਆਂ ਬਹੁਤ ਜ਼ਰੂਰੀਆਂ ਨੇ ਤੇ ਮੈਂ ਤੈਨੂੰ ਗੱਲ ਦੱਸਾਂ ਅਹ ਹਾਂ ਅਹ ਹਾਂ
ਜੇ ਅਸੀਂ ਹੁਣੇ ਆਪਣੇ ਸਰੀਰ ਦਾ ਧਿਆਨ ਰੱਖਾਂਗੇ ਤਾਂ ਹੀ ਤਾਂ ਅਸੀਂ ਬੁਢਾਪੇ ਚ ਠੀਕ ਰਹਿਵਾਂਗੇ ਤਾਂਹੀ ਤਾਂ ਚਾਹੀਦਾ ਆਪਾਂ ਨੂੰ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲੋ ਹੈਲੋ
ਹੈਲੋ
ਵਾਜ਼ ਨਹੀਂ ਆਉਂਦੀ ਸੀ ਤੇਰੀ ਹੁਣੇ
ਹਾਂ, ਓ ਨਾ ਪਤਾ ਨੀ ਕੀ ਗੱਲ ਹੋ ਗੀ ਇਕਦਮ ਆਵਾਜ਼ ਕੱਟ ਗੀ। ਹਾਂ ਤੇ ਨਾ ਫੇਰ ਮੈਂ ਤੈਨੂੰ ਦੱਸਾਂ ਇੱਕ ਬੱਚੇ ਜੇੜਾ ਬਾਹਰ ਦਾ ਖਾਣਾ ਖਾਂਦੇ ਨੇ ਏ ਬਿਲਕੁ ਬਿਲਕੁਲ ਨੀ ਖਾਣਾ ਚਾਈਦਾ ਏ ਨਾ ਪਤਾ ਨੀ ਕਿਵੇਂ-ਕਿਵੇਂ ਬਣਦੈ। ਇਹ ਤੋਂ ਵੀ ਚੰਗੈ ਕਿ ਆਪਾਂ ਅਪਣੇ ਘਰੇ ਕੁਛ ਵਧੀਆ ਬਣਾ ਕੇ ਖਾ ਲੇਣ।
ਹਾਂ ਹਾਂ, ਤੇਰੀ ਸਹੀ ਗੱਲ ਏ। ਬੱਚਿਆਂ ਨੂੰ ਹਰੀ ਸਬਜ਼ੀਆਂ ਖਾ ਆਣੀ ਜੈਦਾ ਜ਼ਰੂਰੀ ਨੇ।
ਹਾਂ, ਬੋਤ ਜ਼ਰੂਰੀ ਨੇ ਫਰੂਟ, ਫਲ ਏ ਜਿੰਨੇ ਵੀ ਹੁੰਦੇ ਨੇ ਅੰਬ, ਕੇਲਾ, ਸੰਤਰਾ ਆਹ ਚੀਜ਼ਾਂ ਖਾਣੀਆਂ ਜ਼ਰੂਰੀਆਂ ਨੇ। ਬੱਚੇ ਕੀ ਕਰਦੇ ਨੇ ਬਸ ਸਾਰਾ ਦਿਨ ਬਾਹਰ ਦਾ ਖਾ ਰਏ ਨੇ ਖਾਣਾ ਖਾਣਾ ਨੀ ਫੇਰ ਓਨਾ ਨੂੰ ਇਨਫੈਕਸ਼ਨ ਹੋਈ ਜਾਂਦੀ ਏ। ਓਥੇ ਹਸਪਤਾਲਾਂ ਚ ਪਏ ਰੈੰਦੇ ਨੇ ਫੇਰ ਉਸ ਚੀਜ਼ ਦਾ ਤੇ ਕੋਈ ਫੈਦਾ ਨੀ ਹੈਗਾ।
ਹੁਣ ਤਾਂ ਬੱਚੇ ਅਪਣੇ ਹੁਣ ਬੱਚੇ ਅਪਣੇ ਮਾਂ-ਪਿਓ ਦੀ ਗੱਲ ਤਾਂ ਸੁਣਦੇ ਈ ਨੀ ਓ ਸਿਰਫ ਜਾਂ ਬਾਹਰ ਦਾ ਹੀ ਖਾਣਾ ਖਾਂਦੇ ਨੇ ਘਰ ਦਾ ਤਾਂ ਖਾਂਦੇ ਈ ਨੀ। ਜੇੜਾ ਮਾਂ ਬਣਾਉਂਦੀਆ ਨੇ ਓਹ ਤਾਂ ਬਾਰ ਸੁੱਟ ਦੇਦੇ ਨੇ ਓ। ਖਾਂਦੇ ਈ ਨੀ ਉਹਨੂੰ।
ਯਾਰ ਮੇਰਾ ਤਾਂ ਇੰਨਾ ਦਿਲ ਖੁਸ਼ ਹੁੰਦੈ ਨਾ ਜਦੋਂ ਮੈਂ ਏਹ ਵੇਖ ਦੀਆਂ ਬੀ ਲੋਕਾਂ ਬਾਰੇ ਤੇ ਮੇਰਾ ਤਾਂ ਇੰਨਾ ਦਿਲ ਖੁਸ਼ ਹੁੰਦੈ, ਲੋਕਾਂ ਦੀਆਂ ਮਤਲਬ ਸੇਵਾ ਕਰਕੇ। ਹੁਣ ਕੀ ਕਹਿੰਦੇ ਨੇ ਇੱਕ ਨਾ ਬਜ਼ੁਰਗ ਆਏ ਸੀ ਉਥੇ ਤੇ ਓਨਾਂ ਨੂੰ ਨਾ ਥੋੜ੍ਹੀ ਬੀ ਪੀ ਦੀ ਦਿੱਕਤ ਸੀ ਤੇ ਸ਼ੂਗਰ ਸੀ ਓਨਾਂ ਨੂੰ। ਤੇ ਨਾ ਆਪਾਂ ਸਾਰਿਆਂ ਨੇ ਜਿੰਨੇ ਵੀ ਹਸਪਤਾਲ 'ਚ ਲੱਗੇ ਨੇ ਓਨਾਂ ਨੂੰ ਇੰਨੀ ਪਿਆਰ ਨਾਲ ਗੱਲਾਂ ਕੀਤੀਆਂ ਨਾ ਓਨਾਂ ਦੀ ਅੱਧੀ ਬਿਮਾਰੀ ਐਵੇਂ ਈ ਕਟ ਗੀ। ਤੇ ਜਰੂਰੀ ਗੱਲ ਐ ਨਾ ਕਿ ਜੇ ਆਪ ਕਿਸੇ ਅਸੀਂ ਕਿਸੇ ਨਾਲ ਚੰਗੀ ਤਰ੍ਹਾਂ ਬੋਲਾਂਗੇ, ਓਦਾ ਧਿਆਨ ਰੱਖ ਰਖਾਂਗੇ ਹੁਣ ਵੇਖ ਲੈ ਕੋਈ ਬਮਾਰ ਮਰੀਜ਼ ਆਵੇ ਅਪ ਆਪਾਂ ਜੇ ਓਦੇ ਨਾਲ ਚੰਗੀ ਤਰ੍ਹਾਂ ਗੱਲ ਈ ਨਾ ਕਰੀਏ ਤੇ ਫਿਰ ਓਨੂੰ ਏ ਤਾਂ ਕੋਈ ਗੱਲ ਨੀ ਬਣਦੀ ਨਾ ਸਾਡਾ ਫਰਜ਼ ਏ ਓਨਾਂ ਨੂੰ
ਹਾਂ, ਤੇਰੇ ਸਹੀ ਗੱਲ ਏ। ਤੇਰੀ ਸਹੀ ਗੱਲ ਏ। ਮੈਨੂੰ ਤੇਰੇ ਤੇ ਬੜਾ ਮਾਣ ਐ ਕਿ ਤੂੰ ਲੋਕਾਂ ਦੀ ਸੇਵਾ ਕਰਦੀ ਏ।
ਹਾਂ ਯਾਰ ਬੜਾ ਦਿਲ ਖੁਸ਼ ਹੁੰਦੈ, ਬੜਾ ਦਿਲ ਖੁਸ਼ ਹੁੰਦੈ।
ਹਾਂ, ਨਾਲੇ ਕਿ ਨਾਲੇ ਅਪ ਅਪਾਂ ਜੇ ਸੇਵਾ ਕਰਾਂਗੇ ਤਾਂ ਸਾਡਾ ਆਪੇ ਦਿਲ ਖੁਸ਼ ਹੋਣਾ, ਕਿਉਕਿ ਦੂਜੇ ਦੀ ਸੇਵਾ ਕਰਕੇ ਤਾਂ ਅੱਛਾ ਹੀ ਲੱਗਦੈ। ਸਾਨੂੰ ਹੁੰਦੈ ਕਿ ਅਸੀਂ ਕਿਸੇ ਬਜ਼ੁਰਗ ਦੀ ਸੇਵਾ ਕੀਤੀ ਏ। ਨਾਲੇ ਬਜ਼ੁਰਗਾਂ ਦੀ ਸੇਵਾ ਕਰਨਾ ਤਾਂ ਹੋਰ ਵੀ ਅੱਛੀ ਗੱਲ ਏ।
ਹਾਂ, ਇੱਕ ਤਰ੍ਹਾਂ ਦੀ ਸੇਵਾ ਹੀ ਐ ਨਾ ਉ।
ਹਾਂ, ਸਹੀ ਗੱਲ ਏ
ਹਾਂ, ਏਹ ਤਾਂ ਗੱਲ
ਨਾਲੇ ਦੂਜਿਆਂ ਦੇ ਮਾਂ-ਪਿਓ ਸਾਡੇ ਵੀ ਤਾਂ ਲਈ ਮਾਂ-ਪਿਓ ਓ ਵੀ ਤਾਂ ਕਿਸੇ ਦੇ ਮਾਂ-ਪਿਓ ਹੋਣਗੇ।
ਹਾਂ ਹਾਂ, ਬਿਲਕੁਲ ਜਿਵੇਂ ਅਸੀਂ ਅਪਣੇ ਮਾਂ ਓਨਾਂ ਨੂੰ ਵੀ ਅਸੀਂ ਅਪਣੇ ਮਾਂ-ਪਿਓ ਸਮਝ ਕੇ ਕਰਨਾ ਚਾਹੀਦਾ ਹੈਨਾ। ਬੀ ਓਹ ਵੀ ਸਾਡੇ ਮਾਂ ਪਿਓ ਵਰਗੇ ਨੇ ਸਾਡੇ ਮਾਂ-ਪਿਓ ਨੇ ਓ। ਜੇ ਆਪਾਂ ਓਨਾਂ ਦੀ ਗੱਲ ਚੰਗੀ ਤਰ੍ਹਾਂ ਮੰਨੀਏ ਤਾਂ ਬੌਤ ਬੌਤ ਜੈਦਾ ਖੁਸ਼ੀ ਮਿਲਦੀ ਏ, ਬੌਤ ਜੈਦਾ।
ਹਾਂ ਹਾਂ, ਤੇ ਸਹੀ ਗੱਲ ਏ। ਜੇ ਅਪਾਂ ਓਨਾਂ ਦਾ ਧਿਆਨ ਨੀ ਰੱਖਾਂਗੇ, ਫੇਰ ਕਿੱਦਾਂ ਧਿਆਨ ਰੱਖਾਂਗੇ।
ਹਾਂ, ਮੈਂਨ ਤਾਂ ਬੌਤ ਮੈਂ ਤਾਂ ਕੈੰਦੀ ਆ ਤੁਸੀਂ ਵੀ ਅਪਣੇ ਘਰਦਿਆਂ ਦੇ ਟੈਸਟ ਕਰਾਇਆ ਕਰੋ, ਚੰਗਾ ਖਾਣਾ ਖਾਇਆ ਕਰੋ, ਫਲ-ਫਰੂਟ ਖਾਇਆ ਕਰੋ, ਹਰੀ ਸਬਜ਼ੀਆਂ ਖਾਇਆ ਕਰੋ।
ਹਾਂ ਮੈਂ ਵੀ, ਮੈਂ ਘਰੇ ਨਾ ਆਪਣੀ ਬੀਜੀ ਹੋਰਾਂ ਨੂੰ ਫਲ ਅ ਜਾਦਾ ਕੱਟ ਕੇ ਦੇੰਦੀ ਆ ਜਿਵੇਂ ਟਾਈਮ ਟੂ ਟਾਈਮ ਦਿੰਦੀ ਆ, ਉਹਨਾਂ ਨੂੰ ਮੈਂ ਕੱਟ ਕੇ ਜਿਵੇਂ ਸੇਬ ਹੋ ਗਿਆ। ਅੰਬ ਹੋਗਿਆ ਕੇਲੇ ਹੋ ਗਏ ਨੇ, ਨਰ ਚਪਾਤੀਆਂ ਹੋ ਗਈ, ਆਹ ਮੈਂ ਟਾਈਮ ਟੂ ਟਾਈਮ ਉਹਨਾ ਨੂੰ ਕੱਟ ਕੇ ਦਿੰਦੀ ਹਾਂ।
ਵਧੀਆ ਗੱਲ ਹੈ, ਟੈਮ ਤੋਂ ਟੈਮ ਚੀਜ਼ਾਂ ਦੇਈਏ ਨਾ। ਸਮੇ ਦੇ ਨਾਲ ਚੱਲ-ਚੱਲ ਕੇ ਤੇ ਬਹੁਤ ਵਧੀਆ ਰਹਿੰਦਾ।
ਉਹਨਾਂ ਦੀ, ਜੇ ਆਪਾਂ ਨੇ ਹੁਣ ਨੀ ਉਹਨਾਂ ਦੀ ਸੇਵਾ ਕਰਨੀ ਫੇਰ ਕਦੋਂ ਕਰਾਂਗੇ।
ਹੂੰ, ਬਿਲਕੁਲ ਸਹੀ ਹੈ ਤੇਰੀ ਗੱਲ, ਉਹ ਜਿਹੜੇ ਬਜ਼ੁਰਗ ਇਹੀ ਤਾਂ ਸਾਡਾ ਫਰਜ਼ ਏ, ਸਾਡਾ ਤਾਂ ਫਰਜ਼ ਹੀ ਇਹੀ ਹੈ ਵੀ ਉਹਨਾਂ ਦੀ ਅਸੀਂ ਸੇਵਾ ਕਰੀਏ। ਮੈਂ ਸਵਾਸਥ ਵਿਭਾਗ ਚ ਲੱਗੀ ਹਾਂ, ਮੈਂ ਵੀ ਤਾਂ ਸੇਵਾ ਵਾਸਤੇ ਹੀ ਲੱਗੀ ਆ ਨਾ ਉੱਥੇ ਵੀ ਸੇਵਾ ਕਰੀਏ ਬਸ ਸੇਵਾ ਤੋਂ ਬਿਨਾਂ ਕੁਛ ਨਹੀਂ ਹੈਗਾ, ਦੁਨੀਆਂ ਚ ਕੁਛ ਵੀ ਨਹੀਂ। ਆਪਾਂ ਜੀ ਆਪਣੇ ਬਜ਼ੁਰਗਾਂ ਦੀ, ਕਿਸੇ ਦੀ ਆਪਾਂ ਲੋੜਮੰਦ ਦੀ ਆਪਾਂ ਜੇ ਉਹਦੇ-ਉਹਦੇ ਕੰਮ ਆ ਸਕੀਏ ਤਾਂ। ਆਪਾਂ ਨੂੰ ਆਉਣਾ ਚਾਹੀਦਾ ਹੈ, ਸਾਨੂੰ ਉਹਨਾਂ ਨੇ। ਮੈਂ ਤੈਨੂੰ ਦੱਸੋ ਉਹ ਬੀਜੀ ਜਦੋਂ ਇੰਨੇ ਤੜਫ ਤੜਫ ਰਹੇ ਸੀ ਇਨੇ ਤੰਗ ਸੀ ਆਪਣੇ ਸਰੀਰ ਤੋਂ ਪਰ ਜਦੋਂ ਆਪਾਂ ਪਿਆਰ ਨਾਲ ਗੱਲ ਕੀਤੀ, ਉਹਨਾਂ ਦਾ ਚੰਗੀ ਤਰ੍ਹਾਂ ਆਪਾਂ ਸੇਵਾ ਕੀਤੀ ਉਹਨਾਂ ਦੀ ਉਹ
ਹਾਂ ਉਹਨਾਂ ਨੂੰ ਬੜਾ ਅੱਛਾ ਲੱਗਿਆ, ਹੋਣਾ ਕਿ ਅ ਕੀ ਮੈਨੂੰ ਕੋਈ ਆਪਣਾ ਜਿਹਾ ਮ ਮਿਲਿਆ ਇੱਥੇ ਕੋਈ ਮੇਰੇ ਨਾਲ ਇੰਨੇ ਖੁਸ਼ ਹੋ ਕੇ ਗੱਲਾਂ ਕਰਦਾ ਤੂੰ ਸਹੀ ਕੀਤਾ।
ਹਾਂ ਬਹੁਤ ਤੇ ਉਹਨਾਂ-ਉਹਨਾਂ ਨੇ ਇੰਨੀਆਂ-ਇੰਨੀਆਂ ਖੁਸ਼ੀ ਇੰਨੇ ਸਾਨੂੰ ਆਸ਼ੀਰਵਾਦ ਦਿੱਤੇ ਉਹਨਾਂ ਨੇ ਇੰਨੇ ਜ਼ਿਆਦਾ
ਟ
ਇੰਨਾ ਪ੍ਰਊਡ ਫੀਲ ਕਰਾਇਆ ਉਹਨਾਂ ਨੇ ਮਤਲਬ ਆਪਣੇ ਮਾਂ ਪਿਓ ਸਾਡੇ ਮਾਂ ਪਿਓ ਨੂੰ ਵੀ ਇੰਨੀਆਂ ਚੰਗੀਆਂ-ਚੰਗੀਆਂ। ਗੱਲਾਂ ਬੋਲੀਆਂ ਨੇ ਵੀ ਤੁਹਾਡੇ ਮਾਂ ਬਾਪ
ਸੇਵਾ ਕਰਨੀ। ਚਾਹੀਦੀ ਹੈ, ਜੇ ਆਪਾਂ ਸੇਵਾ ਕਰਾਂਗੇ, ਤਾਂ ਹੀ ਤਾਂ ਤ ਸਾਨੂੰ ਵੀ ਕੁਛ ਜਿਵੇਂ ਆਪਾਂ ਹੁਣ ਉਹਨਾਂ ਦੀ ਸੇਵਾ ਕਰਾਂਗੇ, ਤਾਂ-ਤਾਂ-ਤਾਂ ਸਾਡੀ ਵੀ ਕੋਈ ਅੱਗੇ ਜਾ ਕੇ ਸੇਵਾ ਕਰੁਗਾ ਆਪਾਂ ਨੂੰ ਵੀ ਤਾਂ ਬਜ਼ੁਰਗ ਹੋਣਾ ਹੀ ਹੈ ਆਪਾਂ ਵੀ ਤਾਂ ਬੁੱਢੇ ਹੋਵਾਂਗੇ ਹੀ।
ਹਾਂ, ਬਿਲਕੁਲ ਸਈ ਗਾੱਲ ਆ ਤੇਰੀ। ਤੇ ਨਾ ਸਾਨੂੰ ਬਿਲਕੁਲ ਸੇਵਾ ਕਰਨੀ ਚਾਈਦੀ ਐ, ਅਪਣੇ ਘਾਰ ਬਾਰ ਆਪਣੇ ਘਾਰਦੇਆਂ ਦੀ ਬਿਲਕੁਲ ਐਨ, ਚੰਗੀ ਤਰਾ ਤੇ ਬਾਰ ਵੀ ਜੇ ਆਪਾਂ ਕਿਸੇ ਦੀ
ਪਿਓ ਦੇ ਨਾਲ ਕਾੰਮ ਚ ਵੀ ਹਾੱਥ ਵਟਾਣਾ ਚਾਈਦਾ ਏ, ਨਾਲੇ ਓਨਾਂ ਦੀ ਸੇਵਾ ਕਰਨੀ ਚਾਈਦੀ ਐ, ਓਨਾਂ ਨੂੰ ਦਵਾਈ ਟੈਮ ਤੇ ਦੇਣੀ ਚਾਈਦੀ ਐ, ਓਨਾਂ ਦੇ ਖਾਨ ਪੀਨ ਦਾ ਨਾਲੇ ਧੇਆਨ ਰੱਖਨਾ ਚਾਈਦੈ, ਅਪਣੇ ਮਾਂ-ਪੇਓ ਨਾਲੇ ਅਪਣੇ ਭੈਣ-ਭਰਾ ਬੀਜੀ ਹੋਰਾਂ ਦੀ ਸਾਰੇਆਂ ਦੀ ਸੇਵਾ ਕਰਨੀ ਚਾਈਦੀ ਏ ਸਾਨੂੰ।
ਹਾਂ-ਹਾਂ, ਬਿਲਕੁਲ ਸਈ ਗਾੱਲ ਐ ਤੇਰੀ ਬਿਲਕੁਲ ਸਈ, ਇੰਨਾ ਚੰਗੀ ਸੋਚਦੀ ਏ ਤੂੰ ਵੀ, ਮੈਂ ਤਾਂ ਕੈਂਦੀ ਆ ਤੂੰ ਵੀ ਸਵਾਸਥ ਵਿਭਾਗ ਲੱਗੀ, ਜਦੋਂ ਵੀ ਉੱਥੇ ਸੇਵਾ ਕਾ ਮਿਲੂਗਾ, ਉੱਥੇ ਸੇਵਾ ਕਰੀਂ ਰਾਮ ਨਾਲ, ਮੈਂ ਤਾਂ ਏਹੀ ਕਹਾਂਗੀ, ਜਿਤ, ਜੇਤ ਮੇਰੀ ਸ੍ਹੇਲੀ ਮੇਰੇ ਨਾਲ ਨਾੜ ਏਨੀ ਚੰਗੀ ਸੋਚ ਆੜੀ ਏ, ਤੇ ਮੈਂ ਤਾਂ ਆਹੀ ਕਹਾਂਗੀ, ਵੀ ਤੂੰ ਵੀ ਉੱਥੇ ਆ ਤੇ ਅਪਣਾ ਸੇਵਾ ਚ ਹਿੱਸਾ ਪਾ ਤੂੰ ਵੀ ਸੇਵਾ ਕਾਰ, ਬੋਤ ਚੰਗੀਆਂ ਗੱਲਾਂ ਨੇ ਉੱਥੇ।
ਹਾਂ ਤੇਰੀ ਸਈ ਗੱਲ ਏ, ਮੈਂ ਵੀ ਹੁਣ ਬਾਦ ਚ ਲੱਗਾਂਗੀ ਜਿਵੇਂ ਹੁਣ ਮੈਨੂੰ ਟਾਈਮ ਨੀ ਐ, ਮੈਂ ਥੋੜਾ ਜਾ ਵੇਅਸਤ ਆਂ। ਫੇਰ ਉਸ ਤੋਂ ਬਾਦ ਮੈਂ ਵੀ ਤੇਰੇ ਨਾਲ ਸਵੱਸਥ ਵਿਭਾਗ ਚ ਲੱਗਾਂਗੀ।
ਹਾਂ, ਜਰੂਰ-ਜਰੂਰ ਲੱਗ
ਖੁਸ਼ੀ ਹੋਉਗੀ ਤੇਰੇ ਨਾਲ ਲੱਗ ਕੇ, ਨਾਲੇ ਆਪਾਂ ਦੋਵਾਂ ਸੇਵਾ ਕਰੇਆ ਕਰਾਂਗੇ ਬਜੂਰਗਾਂ ਦੀ ਓਥੇ, ਓਨਾਂ ਦਾ ਵੀ ਦਿਲ ਖੁਸ਼ ਹੋਣਾ ਨ ਨਾਲੇ ਸਾਡਾ ਵੀ ਜੀ ਖੁਸ਼ ਹੋਣਾ ਕਿ ਅਸੀ ਕਿਸੇ ਦੀ ਸੇਵਾ ਕਰ ਰੇ ਨੇ।
ਬਿਲਕੁਲ ਸਹੀ ਗੱਲ ਐ ਤੇਰੀ, ਇੱਕ ਦਿਲ ਨੂੰ ਸ ਕੂਨ, ਸ਼ਾਂਤੀ ਜੀ ਮਿਲਦੀ ਏ ਬੋਤ ਜਾਦਾ, ਏ ਗੱਲਾਂ ਕਰਕੇ, ਚੱਲ ਚੰਗਾ ਯਾਰ ਸ਼ਸ੍ਰੀ ਅਕਾਲ ਫੇਰ ਨਾ ਆਪਾਂ ਬਾਦ ਚ ਗੱਲ ਕਰਾਂਗੇ, ਠੀਕ ਏ।
ਠੀਕ ਸ਼ਸ਼੍ਰੀ